ਹੈਲੋ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਵਧੀਆ ਵਧੀਆ ਤੁਸੀਂ ਦੱਸ ਤੁਆਡੇ ਕੀ ਹਾਲ ਚਾਲ? ਬੋਹਤ ਵਧੀਆ ਜੀ, ਹੋਰ ਕੀ ਕਰਦੇ? ਪੈਸੇ
ਬਸ ਕੁਛ ਨਹੀਂ ਮਿਊਜਿਕ ਸੁਣ ਰਈ ਸੀ
ਚਲੋ ਵਧਿ, ਕੁਛ ਨਈ ਮਿਊਜਿਕ ਸੁਣੋ ਗੁਰਬਾਣੀ ਸੁਣੋ, ਸਈ ਗੱਲ ਏ ਮਿਊਜ਼ਿਕ ਨਾਲ ਪਤਾ ਕੀ ਹੋਂਦੈ, ਕਈ ਵਾਰ ਸਾਡਾ ਮੂਡ ਖ਼ਰਾਬ ਹੋਂਦੈ ਨਾ ਤਾਂ ਸਾਡਾ ਮੂਡ ਵੀ ਠੀਕ ਹੋ ਜਾਂਦੈ।
ਹਾਂਜੀ, ਬਿਲ ਕੁਲ
ਹੁੰਦੈ ਆਪਾਂ ਸੈਡ ਮਿਊਜ਼ਿਕ ਸੁਣਦੇ ਹਾਂ ਨਾ ਤਾਂ ਆਪਾਂ ਸੈਡ ਸੈਡ ਜੇ ਫੀਲ ਕਰਨ ਲੱਗ ਜਾਂਦੇ ਹਾਂ
ਸਹੀ ਗੱਲ ਏ, ਕਿਓਂਕਿ ਇਨਸਾਨ ਇਮੋਸ਼ਨਲ ਹੁੰਦੈ ਕਈ ਵਾਰ ਕੋਈ ਚੀਜ ਐਹੋ ਜੀ ਹੋ ਜਾਂਦੀ ਐ ਲਾਈਫ ਦੇ ਵਿੱਚ, ਜਿੰਦੇ ਕਿ ਇਮੋਸ਼ਨਲ ਹੋ ਜਾਂਦਾ ਐ। ਤੇ ਓਨੂੰ ਕੁਛ ਹੋਰ ਪਸੰਦ ਨੀਂ ਆਂਦਾ। ਉਨੂੰ ਏਹੀ ਸੈਡ ਸੌਂਗ ਈ ਜਆਦਾ ਪਸੰਦ ਆਂਦੇ ਨੇ। ਪਰ ਕੈਂਦੇ ਐ ਲੋਕ ਕਿ ਤੁਸੀਂ ਚੇਂਜ ਕਰਕੇ ਕਰੇ ਕਰੋ ਅਪਣੇ ਮੂਡ ਨੂੰ ਠੀਕ ਕਰਨ ਲਈ ਪਰ ਓ ਪੈਲਾ ਓਪਸ਼ਨ ਹੀ ਸੈਡ ਵਾਲਾ ਢੂੰਡਦੈ।
ਓ ਤਾਂ ਹੁੰਦਾ ਈ ਐ, ਫਿਰ ਦੇਖੋ ਪਤਾ ਕੀ ਹੁੰਦੈ ਬੰਦਾ ਸੋਚਦਾ ਐ ਕਈ ਵਾਰ ਹੁੰਦੈ ਬੰਦਾ ਖੁਸ਼ ਹੁੰਦਾ ਆਪਾਂ ਕਿਸੇ ਵੇਆ ਪਾਟੀ ਤੇ ਜਾਂਦੇ ਆਂ। ਓ ਮਿਊਜ਼ਿਕ ਉਸਸ ਤਰੀਕ- ਨਾਲ ਚਲਿਆ ਓਂਦਾ ਤਾਂ ਸਾਨੂੰ ਵੀ ਕਿੰਨਾ ਵਧੀਆ ਲੱਗਦਾ ਆਪਾਂ ਵੀ, ਖੁਸ਼ ਖੁਸ਼ ਫੀਲ ਹੁੰਦੈ ਸਾਨੂੰ ਵੀ ਵਧੀਆ ਵਧੀਆ ਲੱਗਦੈ।
ਸਈ ਗੱਲ ਐ ਬਿਲਕੁਲ ਜੀ ਬਿਲਕੁਲ ਐਜ਼ ਆਪਾਂ ਹੁਣ ਅੱਜ ਕੱਲ੍ਹ ਕਿੰਨਾ ਕੁਛ ਆ ਮਿਊਜ਼ਿਕ ਚ ਸੌਂਗ ਆ ਰਏ ਐ ਆਪਣੇ ਕਿੰਨੇ ਆਏ? ਗੀ ਵਧੀਆ ਪੁਰਾਣੇ ਗੀਤ ਤੋਂ ਪੈਲੇ ਪੰਜਾਬੀ ਗੀਤ ਚੱਲ ਰਏ ਹੁੰਦੇ ਸੀ, ਕਿੰਨੇ ਵਧੀਆ ਵਧੀਆ ਗੀਤ ਓਹ ਸੁਨਦੇ ਅਜ ਓਨਾਂ ਵਰਗਾ ਮ ਨਈ ਐ, ਜੋ ਪੈਲਾਂ ਵਾਲੀ ਚੀਜਾ ਚ, ਹੁਣ ਪੈਲਾਂ ਵਾਲੀ ਚੀਜਾਂ ਵਰਗਾ ਮਜ਼ਾ ਅੱਜ ਹੈ ਹੀ ਨਹੀਂ, ਅੱਜ ਦੇ ਟੈਮ ਹਾਂਜੀ।
ਸਭ ਦੇਖੋ ਓਦੇ ਨਾਲ ਸਾਡੇ ਮੂਡ ਚ ਵੀ ਕਿੰਨਾ ਇਫੈਕਟ ਪੈਂਦਾ ਏ, ਇਨ ਸਭ ਚੀਜ਼ਾਂ ਦਾ
ਬਿਲਕੁਲ।
ਆਪਾਂ ਅਗਰ ਵਧੀਆ, ਸਾਡਾ ਮੂਡ ਖ਼ਰਾਬ ਹੁੰਦਾ ਕਈ ਵਾਰਾ, ਆਪਾਂ ਮਿਊਜਿਕ ਸੁਣਦੇ ਆ ਉਦੇ ਨਾਲ ਸਾਡਾ ਮੂਡ ਕਿੰਨਾ ਫਰੈਸ਼ ਜਾ ਹੋ ਜਾਂਦਾ ਹੈ ਨਾ।
ਬਿਲਕੁਲ, ਚਾਹੇ ਤੁਸੀਂ ਪਾਠ ਕਰ, ਪਾਠ ਸੁਣੋ ਓਂਦੇ ਵਿਚ। ਤੁਸੀਂ ਕੁਛ ਵੀ ਕਰੋ, ਕੋਈ ਕੀਰਤਨ ਸੁਣ ਰਹੇ ਓ, ਤੁਸੀਂ ਕੁਝ, ਤਾਡਾ ਏਨਾ, ਦਿਮਾਗ ਸਿਰਫ ਇੱਕ ਫਰੈਸ਼ ਓ ਜਾਂਦਾ ਐ। ਓਰ ਵੈਸੇ ਵੀ ਹਾਂਜੀ ਬਿਲਕੁਲ ਵੈਸੇ ਵੀ ਲੋਕ ਸਵੇਰੇ ਉੱਠ ਕੇ ਪੈਲਾਂ ਕਿਰਤ ਤਨ ਈ ਲਗਾਂਦੇ ਨੇ ਸਵੇਰੇ ਉੱਠ ਕੇ ਸਭ ਤੋਂ ਵ ਵੱਡੀ ਗੱਲ ਐ ਕਿ ਜੇੜਾ ਸਿੱਖ, ਸਿੱਖ ਧਰਮ ਦੇ ਤਾਂ ਮਤਲਬ ਲੋਕ ਸਾਰੇ ਉਹੀ ਕਰਦੇ ਨੇ।
ਨਹੀਂ ਓਹ ਤਾਂ ਹੁੰਦਾ ਦੇਖੋ ਆਪਾਂ ਕਵ ਕਈ ਵਾਰ ਹੁੰਦਾ ਆਪਾਂ ਰੋਟੀ ਰੂਟੀ ਬਣਾ ਆਏ ਹੁੰਦੇ ਆ ਆਪਾਂ ਸੋਚਦੇ ਹਾਂ ਚੱਲ ਕੇ ਨਾਲ ਨਾਲ ਕੀਰਤਨ ਵੀ ਕਰ ਹੋ ਜਾਊਗਾ, ਸੁਣ ਲਾਂਗੇ ਆਪਾਂ, ਨਾਲ ਨਾਲ ਸਾਡਾ ਬਣ ਜਾਏਗਾ ਖਾਣਾ ਵੀ ਬਨ ਜਾਏਗਾ। ਉਠ ਫੇਰ ਓਦੇ ਨਾਲ ਸਾਨੂੰ ਓਂਦਾ ਟਾਈਮ ਦਾ ਪਤਾ ਹੀ ਨਹੀ ਲੱਗਦਾ। ਕਿ ਕੰਮ ਕਦੇ ਹੋ ਗੇਆ
ਮੇਰਾ ਨਾ ਡੇਲੀ ਦਾ ਰੁਟੀ ਧੀ ਨੇ, ਮੈਂ ਆਪਣੇ ਕੋਲ ਮਿਊਜ਼ਿਕ ਲੱਗਿਆ ਹੋਣਾ ਚਾਈਦੈ ਕੋਈ ਸੌਂਗ ਲਗਾ ਕੇ ਘਰ ਦਾ ਕਿਚਨ ਦਾ ਕੰਮ ਸਾਰਾ ਕਰ ਲੈੱਨਜ਼ ਆ, ਓਰ ਮੈਨੂੰ ਪਤਾ ਫੀਲ ਵੀ ਨੀ ਹੁੰਦਾ ਕਦੀ, ਕਿ ਮਤਲਬ ਮੈਂ ਕੰਮ ਇੰਨਾ ਜਲਦੀ ਕਰ ਵੀ ਲਿਆ
ਓਹ ਤਾਂ ਹੈ ਹੀ ਕੰਮ ਕਰਦੇ ਕਰਦੇ ਆਪਾਂ ਮਿਊਜ਼ਿਕ ਸੁਣਦੇ ਰਹੀਏ ਜਾਂ ਕਦੇ ਗੁਰਬਾਣੀ ਸੁਣ ਲਈ ਕੁਛ ਵੀ ਓਹ ਤੁਹਾਡੇ ਓਹ ਡਿਮੈਂਡ ਹੈ ਤੁਸੀਂ ਕੀ
ਤੁਸੀਂ ਕੀ ਸੁਣਦੇ ਹਾਂ ਨਹੀਂ ਕਿਉਂਕਿ ਦੋਨੋ ਤਰਫ ਤੋਂ ਦੋਨੋ ਤਰਫ ਤੋਂ ਈ ਕਰਨਾ ਚਾਈਦਾ ਏ ਤੁਸੀਂ ਕੀਰਤਨ ਵੀ ਕੀਰਤਨ ਦੇ ਟਾਈਮ ਤੇ ਕੀਰਤਨ ਸੁਣੋ ਮਿਊਜ਼ਿਕ ਦੇ ਟਾਈਮ ਤੇ ਮਿਊਜ਼ਿਕ ਸੌਂਗ ਸੁਣਨਾ ਚਾਹੁੰਦੇ ਹੋ ਸੌਂਗ ਟੈਮ ਤੁ ਵੀ ਸੁਣੋ ਅੱਛੇ ਕੋਈ ਅੱਛੀ ਕੋਈ ਅੱਛੀਆਂ ਗੱਲਾਂ ਸੁਣੋ ਹੋਰ ਬਹੁਤ ਕੁੱਛ ਅੱਜ ਕੱਲ੍ਹ ਮਿਉਜ਼ਿਕ
ਨਹੀਂ ਓਹ ਤਾਂ ਹੈ ਹੀ ਉਹ ਡਿਪੈਂਡ ਕਰਦਾ ਨਾ ਤੁਹਾਨੂੰ ਕੀ ਚੀਜ਼ ਕਿਸੇ ਨੂੰ ਕੀ ਕਿਹੜੀ ਚੀਜ਼ ਵਧੀਆ ਲੱਗਦੀ ਹੈ ਸੁਣਨਨੀ ਕੋਈ ਕਿਹੜ ਦਾ ਮਿਊਜਿਕ ਕਿਸ ਤਰ੍ਹਾਂ ਦਾ ਮਊ ਸੁਣਦੈ ਕੋਈ ਕਿਸ ਤਰ੍ਹਾਂ ਦਾ ਸੁਣਦੈ ਓਹ ਆਪਦੇ ਆਪਦੇ ਮੂਡ ਦੇ ਹਰ ਕਿਸੇ ਦੇ ਡਿਪੈਂਡ ਹੁੰਦਾ ਹੈ
ਹਾਂਜੀ ਜਦੋਂ ਆਪਾਂ, ਬਿਲਕੁਲ ਜਦੋਂ ਆਪਾਂ ਸਕੂਲ ਚ ਵੀ ਪੜਦੇ ਠੀ ਅੱਜ ਓਦੋਂ ਸਬਜੈਕਟਸ ਹੁੰਦੇ ਸੀ, ਮਿਊਜਿਕ ਸਬਜੈਕਟ ਹੁੰਦੇ ਸੀ, ਓਂਦੇ ਚ ਸਭ ਕੁਛ ਸਿਖਾਇਆ ਜਾਂਦਾ ਸੀ ਮਿਊਜ਼ਿਕ ਦੇ ਵਿੱਚ, ਹਰ ਚੀਜ਼ ਆਪਨੀ ਸਾਰੇ ਜਿੰਨੇ ਚਾਰ ਵਗੈਰਾ, ਸਭ ਕੁਛ ਸਿਖਾਇਆ ਜਾਂਦਾ ਸੀ ਆਪਾਂ ਨੂੰ।
ਨਈ ਵਧੀਆ ਵੀ ਲੱਗਦਾ, ਚਲੋ ਇੱਕ ਐਕਸਟਾ੍ ਐਕਟੀਵਿਟੀ ਵੀ ਹੋ ਜਾਂਦੀ ਐ ਤੁਹਾਡੇ ਕੋਲ। ਦੇਖੋ ਆਪਾਂ ਬੱਚਿਆਂ, ਆਪਦੇ ਬੱਚਿਆਂ ਨੂੰ ਮਿਊਜਿਕ ਸਿਖਾਂਦੇ ਆ, ਓਨਾਂ ਨੂੰ ਵੀ ਥੋੜਾ ਜੇਆ ਇੰਟਰਸਟ ਹੁੰਦਾ ਏ ਇਨ ਸਭ ਚੀਜਾ ਨੂੰ ਕੀ ਵਧੀਆ ਲੱਗਦਾ ਐ ਮੰਮੀ ਸਾਨੂੰ ਵੀ ਸਿਖਾਓ ਇਹ ਸਭ ਚੀਜ਼ਾਂ ਅੱਜ-ਕੱਲ ਦਾ ਤਾਂ ਟਾਈਮ ਹੀ ਐ ਕਿ ਮਿਊਜ਼ਿਕ ਨਾਲ ਦੇਖੋ ਪਾਪੂਲਰ ਸ਼ੋਜ਼ ਵਗੈਰਾ ਵੀ ਆ ਰਏ ਟੀ ਵੀ ਚ ਕਿੰਨੇ
ਬੋਤ ਜਾਦਾ, ਬੌਹਤ ਸ਼ੋ ਹੋ ਰਏ ਆ, ਹਾਂ ਬਿਲਕੁਲ ਕਿੰਨੇ ਲੋਕ ਕਿੱਥੇ ਤੱਕ ਪਹੁੰਚ ਰਏ ਐ। ਸਿਰਫ ਏ ਸ਼ੋਜ਼ ਦੇ ਕਰਕੇ ਕੇੜੇ ਕੇੜੇ ਲੈਵਲ ਓਨਾਂ ਨੇ ਪਾਰ ਕਰ ਲਏ, ਕਮਾ ਰਏ ਐ, ਬਿਲਕੁਲ ਹਰ ਕੋਈ ਕਮਾ ਰਿਆ ਅੱਜ-ਕੱਲ ਦੇ ਟੈਮ ਚ ਕਿਓ ਕਿ ਮਿਓਜਿਕ ਏਹੋ ਜਿ ਚੀਜ ਹੋ ਗਈ ਐ ਮਨੋਰੰਜ ਜਨ ਲਈ ਨੀ, ਆਪਨੇ ਕੂਨ ਲਈ ਵੀ ਲੋਕੀ ਯੂਜ਼ ਕਰ ਰੇ ਐ
ਨੀ ਓਹ ਤਾਂ ਹੈ ਈ ਦੇਖੋ ਇਹਦੇ ਨਾਲ ਪ੍ਰੋਫੈਸ਼ਨ ਵੀ ਬਣ ਜਾਂਦਾ ਓ ਸਾਡੀ ਆਪਾਂ ਪੈਸੇ ਵੀ ਅਰਨ ਕਰ ਸਕਦੇ ਆ ਔਰ ਨਾਲ ਨਾਲ ਸਾਡਾ ਮੂਡ ਵੀ ਕਿੰਨਾ ਵਧੀਆ ਰਹਿੰਦੈ ਸਾਰਾ ਦਿਨ--ਆਪਾਂ ਕਈ ਵਾਰ ਹੁੰਦਾ ਏ ਕਿ ਕਿੱਥੇ ਜਿੰਮ ਵਗੈਰਾ ਜਾਂਦੇ ਆਂ ਤਾਂ ਓਁਥੇ ਮਿਊਜ਼ਿਕ ਲੱਗਿਆ ਹੁਂਦ, ਨਾਲ ਨਾਲ ਐਕਸਰਸਾਈਜ਼ ਕਰਦੇ ਦਾ ਟਾਈਮ ਤਾਂ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਕਿੰਨੀ ਕੁ ਕਿੰਨੀ ਦੇਰ ਹੋ ਗਈ ਏ ਐਕਸਰਸਾਈਜ਼ ਕਰਦੇ ਨੇ
ਸਹੀ ਗੱਲ ਏ ਸਹੀ ਗੱਲ, ਆਪਾਂ ਕਿਤੇ ਘੁੰਮਣ ਈ ਚਲੇ ਜਾੱਨੇ ਆਂ ਤਦ ਵੀ ਏਦਾਂ ਈ ਹੁਂਦਾ ਏ, ਕਿ ਆਪਾਂ ਮਿਊਜ਼ਿਕ ਚੱਲ ਰਿਆ ਕੀਰਤਨ ਹੋ ਰਿਐ ਜਾਂ ਕੀਰਤਨ ਚੱਲ ਰਿਹਾ ਏ ਤਾਂ ਆਪਨਾ ਆਰਾਮ ਨਾਲ ਆਪਣਾ ਸਫ਼ਰ ਬੀਤ ਜਾਂਦਾ ਏ, ਆਪਾਂ ਓਹਨਾਂ ਦੀ ਧੁੰਨ ਚ ਮਤਲਬ ਉਹਨਾਂ ਚੋਂ ਧੁੰਧ ਚ ਹੋ ਜਾੱਨੇ ਆਂ ਇੱਕ ਅਲੱਗ ਈ ਮਜਾ ਆਂਦਾ ਏ, ਕਿਤੇ ਕਿਤੇ ਵੀ ਤੁਸੀਂ ਜਾ ਰਹੇ ਹੋ ਕਿਤੇ ਪਾਰਟੀਜ਼ ਕਰ ਰਏ ਓ ਸ਼ਾ ਮਊਜ਼ਿਕ ਐ ਕਿਤੇ ਮੈਰਿਜ਼ ਹੋਰੀਐੰ ਨੇ ਤਾਂ ਮਿਓਜ਼ਿਕ ਹੈ, ਹਰ ਜਗ੍ਹਾ ਤੇ ਮਿਓਜਿਕ ਦੀ ਇੱਕ ਅਲੱਗ ਈ ਚਰਚਾ ਐ।
ਹਾਂ, ਹਾ, ਉ ਤਾਂ ਹੈ ਹੀ ਦੇਖੋ ਹੁਨ ਮਿਉਜਿਕ ਕੁਛ ਵੀ, ਕੋਈ ਓਹ ਹੈ ਕਿਸੇ ਦਾ ਬੱਚਾ ਹੋਇਆ ਤਾਂ ਓਦੇ ਚ, ਕੀ ਕੀ ਕਿਸ ਤਰ੍ਹਾਂ ਦਾ ਮਿਊਜਿਕ ਚਲਦਾ ਕਈ ਵਾਰ ਹੁੰਦਾ ਐ ਕਿੱਥੇ ਕਿਸ ਤਰ੍ਹਾਂ ਦਾ ਮਿਓਜਿਕ ਚੱਲਦਾ ਹੁੰਦਾ, ਆਪਾਂ ਅਲੱਗ, ਅਲੱਗ ਟ੍ਰਡੀਸ਼ਨਲ ਹੁੰ ਦਾ ਏ, ਕਿਸੇ ਦਾ ਕਿਵੇਂ ਜੇਹਾ ਹੁੰਦਾ ਵਧੀਆ ਲੱਗਦਾ ਸੁਣਨਾ ਵੀ। ਕਿੱਦਾਂ? ਕਵ ਕਵਾਲੀ ਹੋ ਗਈ ਕਵਿਤਾ ਹੋ ਗਈ, ਕੋਈ ਮਿਊਜਿਕ ਦੇ ਥਰੂ ਆਪਾਂ ਕਰ ਲੈਨੇ ਆ।
ਬਿਲਕੁਲ, ਬਿਲਕੁਲ ਆਪਾਂ ਨੂੰ ਹੱਥ ਬੱਚੇ ਆਪਣੇ ਸਗੋਂ ਅੱਜ -ਕੱਲ ਦੇ ਬੱਚੇ ਨਹੀਂ ਸੀ ਇਹਨਾਂ ਚੀਜ਼ਾਂ ਚ ਸੁਣਦੇ ਓ ਸੁਣਦੇ ਮਿਉਜਿਕ ਜ਼ਰੂਰ ਸੁਣਦੇ ਹੈ। ਪਰ ਜਿਵੇਂ ਕੋਵਾਲੀ ਵਗੈਰਾ ਇਹ ਘੱਟ ਲੋਕ ਬੱਚੇ ਸੁਣਦੇ ਐ। ਏ ਆਪਣੇ ਲੋਗ ਏ ਤਾਂ ਬੋਤ ਜਾਦਾ ਸੁਣਦੇ ਨੇ, ਸ਼ੌਕ ਸ਼ੌਕੀਨ ਨਾਲ ਸੁਣਦੇ ਨੇ।
ਕਈ ਵਾਰ ਏ, ਏਦੇ ਨਾਲ ਮਿਉਜਿਕ ਨਾਲ ਸਾਨੂੰ ਨੌਲੇਜ ਵੀ ਕਿੰਨੀ ਵੱਧਦੀ ਏ ਸਾਡੀ। ਕਈ ਵਾਰ ਨੌਲੇਜ ਦੀ ਗੱਲਾਂ ਵੀ ਆ ਜਾ ਜਾਂਦੀਆਂ ਨੇ ਬੰਦੇ ਨੂੰ ਕਿੰਨੀ ਵਧੀਆ ਲੱਗਦੀ ਐ।
ਹੂੰ, ਏ ਵੀ ਇੱਕ ਟੋਪਿਕ ਦੇ ਤੌਰ ਤੇ ਮਤਲ ਮਤਲਬ ਬੱਚੇ ਓਨਾਂ ਨੂੰ ਸਿਖਾਇਆ ਜਾਂਦਾ ਏ ਕਿ ਮਿਉਜ਼ਿਕ ਦਾ ਮਤਲਬ ਕੀ ਐ? ਮਿਊਜ਼ਿਕ ਹੁੰਦਾ ਕੀ ਹੈ? ਬਿਲਕੁਲ। ਓਂਦੇ ਚ ਸੁਰ ਤੇ ਤਾਲ ਦੀ ਮੇਲ ਹੋਏਗਾ ਤਾਂ ਹੀ ਓ ਇੱਕ ਮਿਊਜ਼ਿਕ ਬਣੇਗਾ।
ਓ ਸਾਦੇ ਮੂਡ ਵਿੱਚ ਵੀ ਤਾਂ ਇਫੈਕਟ ਕਰਦੀ ਏ ਨਾ ਫੇਰ ਕਈ ਵਾਰ, ਮੂਡ ਚ ਕਿੰਨਾ ਇਫੈਕਟ ਕਰਦੀ ਐ, ਸਭ ਕੁਛ ਐ ਕਈ ਵਾਰ ਹੁੰਦਾ ਸਾਡਾ ਕੋਈ ਮੂਡ ਹੁੰਦਾ ਕਿ ਕੁਛ ਕੰਮ ਨਾ ਕਰੀਏ ਪਰ ਇਕਦਮ ਤੋਂ ਆਪਾਂ ਮਿਓਜਿਕ ਵਧੀਆ ਜਿਹਾ ਚੱਲਦਾ ਪਿਆ ਹੁੰਦਾ ਪਿੱਛੇ, ਤਾਂ ਦਿਲ ਕਰਦਾ ਡਾਂਸ ਹੀ ਕਰਨ ਲਈਯੇ ਅੱਜ ਫੇਰ। ਕੋਈ ਓ ਮੂਡ ਵੀ ਸਾਡਾ ਠੀਕ ਹੋ ਜਾਂਦਾ ਉਦੇ ਨਾਲ।
ਹਾਂਜੀ, ਸਹੀ ਗੱਲ ਹੈ, ਅੱਜ-ਕੱਲ ਹਰ ਜਗ੍ਹਾ ਤੋ ਮਿਉਜਿਕ ਐ। ਕੋਈ ਜਿੰਮ ਐ ਕੋਈ ਪਾਰਟੀ ਐ, ਕੋਈ ਫੰਕਸ਼ਨ ਐ, ਕੋਈ ਵਿਆਹ ਸ਼ਾਦੀ ਐ, ਹਰ ਜਗ੍ਹਾ ਤੇ ਚੱਲ ਰਿਹਾ। ਜੇ ਏਹ ਨਹੀਂ ਹੋਏਗਾ ਤੇ ਫੇਰ ਕੋਈ ਬੰਦੇ ਮਤਲਬ ਕੋਈ ਸ਼ੌਕ ਰੈ ਨੀ ਜਾਂਦੇ ਵਿਆਹ ਸਿੰਪਲ ਕਰਕੇ ਲੋਕ ਚਲੇ ਜਾਣਗੇ। ਪਾਰਟੀ ਖਿਲ ਸਿੰਪਲ ਕਰਕੇ ਚਲੇ ਜਾਣਗੇ ਜਿੰਨ ਦੇਰ ਧੂੰਮ ਮਚਾਨੀ ਮਰਦਾ ਡਾਂਸ ਨੀ ਹੁੰਦਾ ਇਹ ਸਭ ਕੁਛ ਬੱਚਾ ਸ਼ੌਕ ਨੀ ਹੁੰਦੇ ਬੱਚੇ ਵੀ ਇਹਨਾਂ ਚ ਔਰ ਰਚ ਮਿਚ ਜਾਂਦੇ ਨੇ
ਤੇ ਫਿਰ ਉਹ ਹੁੰਦਾ ਨਾ ਸਾਡਾ ਟਾਈਮ ਪਾਸ ਵੀ ਹੋ ਜਾਂਦਾ। ਹੁਣ ਵਿਆਹ ਤੇ ਆਪਾਂ ਗਏ ਹਾਂ ਕੁਛ ਕੀ ਕਰਨਾ ਉੱਥੇ ਖਾਇਆ ਪੀਆ ਤਾਂ ਆ ਗਏ। ਉਹ ਥੋੜਾ ਜਿਹਾ ਬੋਰਿੰਗ ਜਿਆ ਵੀ ਲੱਗਦਾ, ਔਰ ਮਿਊਜ਼ਿਕ ਚਲਦਾ ਪਿਆ ਹੁੰਦਾ ਪਾਸੇ ਹੁੰਦੇ ਪਏ ਆ ਚਲੋ ਥੋੜ੍ਹੀ ਦੇਰ ਡਾਂਸ ਕਰ ਲਿਆ। ਕੁੱਛ ਕਰ ਲੋ ਲੇਆ ਇੰਜੌਇਮੈਂਟ ਹੋ ਜਾਂਦੈ ਨਾਲ ਨਾਲ ਮੂਡ ਵੀ ਫਰੈਸ਼ ਹੋ ਜਾਂਦਾ ਸਾਡਾ ਕਿ ਆਪਾਂ ਕਿੱਥੇ ਗਏ ਆਂ ਨਹੀਂ ਤਾਂ ਬੋ ਐਵੇਂ ਜੇ ਵਿਆਹ ਤਾਂ ਕਈ ਵਾਰ ਹੁੰਦਾ ਆਪਾਂ ਬੋਰ ਹੀ ਹੋ
ਬੋਰ ਵੀ ਹੋ ਜਾਨੇ ਆ ਸਹੀ ਗੱਲ ਐ
ਉਦੇ ਨਾਲ ਸਾਡਾ ਮੂਡ ਵੀ
ਆਪਾਂ, ਆਪਾਂ ਬੇ ਮਿਉਜਿਕ ਇੱਕ ਏਹੋ ਚੀਜ਼ ਐ ਜੇ ਆਪਾਂ ਬੇਠੇ ਆ ਨਾ, ਉੱਥੇ ਆਪਣੇ ਹੌਲੀ ਹੌਲੀ ਜਦੋਂ ਮਿਉਜਿਕ ਦੇ ਵਿ ਆਪਾਂ ਰਚਨਾ ਸ਼ੁਰੂ ਹੁੰਨੇ ਆ ਨਾ, ਤੇ ਉਹ ਮਿਓਜ਼ ਮਿਉਜ਼ਿਕ ਨਾ ਹੁਣ ਆਪਣੇ ਪੈਰ ਸਭ ਤੋਂ ਪੈਲਾਂ ਨੱਚਣ ਲੱਗਦੇ ਆ, ਆਪਣੇ ਪੈਰ, ਹੱਥ ਸਭ ਤੋਂ ਪੈਲ ਲਾ ਚੱਲਦੇ ਨੇ
ਓਹ ਤਾਂ ਦੇਖੋ ਜਿਵੇਂ ਆਪਾਂ ਮਿਊਜਿਕ ਸੁਨਦੇ ਰੈੰਦੇ ਆਂ, ਦੁਧ ਸੁਣਦੇ ਰਹਿੰਦੇ ਆ, ਉਦੀ ਉਦੇ ਮਗਨ ਹੋ ਜਾਂਦੇ ਆ ਨਾ ਇੱਕਦਮ ਤੋਂ ਵਧੀਆ ਲੱਗਦੈ ਸਾਨੂੰ ਵੀ ਕਿ ਚਲੋ ਕੁਛ ਮੂਡ ਸਾਡਾ ਕਈ ਵਾਰ ਹੁੰਦੈ ਖਰਾਬ ਹੁੰਦੈ ਯਾ ਕੁ ਛ ਹੁੰਦੈ, ਤਾਂ ਓ ਠੀਕ ਹੋਣ ਲੱਗ ਜਾਂਦਾ ਕਈ ਵਾਰ ਆਪਾਂ ਸੈਡ ਹੋ ਵੈਸੇ ਈ ਘਰ ਵਿੱਚ ਵੀ ਓਈ
ਹੁੰਦੇ, ਹਾਂ ਘਰ ਵਿੱਚ ਫੈਮਿਲੀ ਦੇ ਵਿੱਚ ਸਭ ਕੁਝ ਹੁੰਦੈ ਰੈਂਦਾ ਪਰ ਏਹ ਐ ਕਿ ਆਪਾਂ ਆਪਣੇ ਆਪ ਨੂੰ ਕਿਵੇਂ ਕੰਟਰੋਲ ਕਰਕੇ ਰੱਖਦੇ ਆਂ ਕਿਸ ਤਰ੍ਹਾਂ ਰੱਖਣੈ ਓਹ ਆਪਣੇ ਨੂੰ ਪਤਾ ਹੁੰਦੈ ਕਿ ਹਾਂ ਸ਼ਾਇਦ ਇੱਕ ਚੀਜ ਇਹ ਚੀਜ ਅਪਣਾ ਲਾਂਗੇ ਟੀ ਵੀ ਚਲਾ ਲਾਂਗੇ ਉਂਦੇ ਚ ਮਿਊਜ਼ਿਕ ਚਲਾ ਲਾਂਗੇ ਉਂਝ ਚਲਾ ਲਾਂਗੇ ਕਿਉਂਕਿ ਅੱਜ ਕੱਲ ਤਾ ਸਾਰੇ ਪਾਸੇ ਸੁਵਿਧਾ ਹੈਗੀਐਂ, ਫੋਨ ਚ ਐ ਟੀ ਵੀ ਚ ਐ, ਹਾਂਜੀ ਇਹ ਨਹੀਂ ਕਿ ਖਾਲੀ ਆਪਾਂ ਬਾਰ ਜਾ ਕੇ ਈ, ਮਿਊਜ਼ਿਕ ਸੁਣਦੇ ਆਂ ਘਰੇ ਬੈਠੇ ਹਰ ਚੀਜ਼ ਦੀ
ਮੈਨੂੰ ਤੋ ਆਪ ਟੀ ਵੀ ਵਿੱਚ ਮਿਊਜ਼ਿਕ ਸ਼ੋ ਦੇਖਣੇ ਇੰਨੇ ਵਧੀਆ ਲੱਗ ਦੇ ਨੇ ਨਾ ਔਰ ਬ ਵਧੀਆ--ਮਤਲਬ ਇੱਕ ਵਾਰ ਬੰਦਾ ਦੇਖਦਾ ਰਹਿੰਦੈ ਨਾ ਤਾਂ ਓਹਦਾ ਇੰਟਰਸਟ ਬਣ ਜਾਂਦੈ ਓਸ
ਪੰਜਾ ਬਿਲਕੁਲ ਪੰਜਾਬੀ ਸ਼ੋਜ਼ ਅਲੱਗ ਆਂਦੇ ਨੇ ਦੂਸਰੇ ਚ ਬਾ ਤੇ ਸ਼ੋਜ਼ ਅਲਗ
ਸਾਰੇ ਤਰ੍ਹਾਂ ਦੇ ਹਾਂ ਬਿਲਕੁਲ ਕਿੰਨੇ ਕੋਂਪੀਟੀਸ਼ਨ ਬੱਚਿਆਂ ਦੇ ਹੋਣ ਲੱਗ ਗਏ ਅੱਜ ਕੱਲ ਦਾ ਮਿਊਜਿਕ ਦੇ ਥਰੂ ਕਿ ਬੱਚੇ ਨੂੰ ਕਿੰਨਾ ਅੱਗੇ ਵਧਣ ਦਾ ਮੌ
ਮੌਕਾ ਮਿਲਦਾ ਏ, ਬਿਲਕੁਲ ਬਿਲਕੁਲ ਬਿਲਕੁਲ ਬੋਹਤ ਜ਼ਰੂਰੀ ਹੈ ਮੈਨੂੰ ਲੱਗਦੈ ਕਿ ਲਾਈਫ ਦੇ ਵਿੱਚ ਮਿਊਜ਼ਿਕ ਹੋਣਾ ਵੀ ਚਾਹੀਦਾ ਏ
ਨਹੀਂ ਵਧੀਆ ਹੈ ਸਗੋਂ ਮੈਨੂੰ ਤਾਂ ਆਪ ਵਧੀਆ ਲੱਗਦਾ ਹੈ, ਮਿਊਜਿਕ ਦੇ ਥਰੂ ਬੰਦਾ ਦੇਖੋ ਇੱਕ ਦੂਜੇ ਨਾਲ ਗੱਲ ਕਰਦਾ ਆਪਾਂ ਮਿਊਜਿਕ ਸੁਣਦੇ ਹਾਂ ਤਾਂ ਸਾਨੂੰ ਕਿੰਨਾ ਵਧੀਆ ਲੱਗਦਾ ਐ।
ਮਿਊਜ਼ਿਕ ਨੂੰ ਜਦੋਂ ਵੀ ਤੁਸੀਂ ਸੁਨਦੇ ਓ ਕੈਂਦੇ ਆ ਕਿ ਸਿਰਫ ਓਦੇ ਬੈਡ ਫੀਟ ਨਈ ਹੋਣੇ ਚਾਹੀਦਾ ਤਾਂ, ਕਿਵੇਂ ਆਪਾਂ ਅੱਜ-ਕੱਲ੍ਹ ਕੀ ਕੈਂਦੇ ਈਅਰ ਹੁਣ ਲੋਕ ਯੂਜ ਕਰਦੇ ਐ ਓਨਾਂ ਨਾਲ ਕਨ ਦੇ ਪਰਦਿਆਂ ਚ ਪ੍ਰੋਬਲਮ ਆਣ ਲੱਗ ਜਾਂਦੀ ਏ, ਮਿਊਜ਼ਿਕ ਬਸ ਇਹ ਹੈ ਕਿ ਹਾਂ ਤੁਸੀਂ ਮਿਊਜਿਕ ਸੁਣੋ। ਆਪਣੇ ਕੋਲ ਰੱਖ ਕੇ ਸੁਣ ਲੋ, ਓ ਗੱਲ ਵੱਖਰੀ ਹੈ ਪਰ ਆਪਣੇ ਕੋਈ ਬੈਡ ਇਫੈਕਟ ਨਾ ਪੈਦਾ ਕਰੋ ਜਿੰਹਦੇ ਨਾਲ ਤਾਨੂੰ ਕੋਈ ਪ੍ਰੋਬਲਮ ਹੋਵੇ ਅੱਗੇ ਜਾ ਕੇ ਕਿਓ ਕਿ ਈਅਰਸ ਦੀ ਫੋਨ, ਹਾਂਜੀ। ਮਿਓਜ ਹੋੰ‍ਡਾ ਸਭ ਤੋਂ ਵਧੀਆ ਚੀਜ਼ ਐ ਜੇ ਓਨੂੰ ਸਮਝ ਕੇ ਚੱਲੋਗੇ ਤ।
ਚੀਜ਼ ਦੇ ਓ ਹੀ ਹੈ ਪਰ ਮਿਊਜ਼ਿਕ 'ਮੈਨੂੰ ਲੱਗਦਾ ਘਾਟੀ ਸਾਈਡ ਇ
ਹਾਂ, ਹੁੰਦੇ ਤਾਂ ਵਧੀਆ ਹੀ ਹੈ, ਹਾਂ ਬਸ ਹਾਂਜੀ, ਹਾਂਜੀ, ਬਿਲਕੁਲ ਬਸ ਇੰਨਾ ਸਮਝ ਹੋਣੀ ਚਾਹੀਦੀ ਐ ਓਨੂੰ ਕਿਸ
ਨਇ ਵਧੀਆ ਏ ਦੇਖੋ ਅੱਜ ਕੱਲ ਤਾਂ ਬੱਚੇ ਇਹਦੇ ਨਾਲ ਪ੍ਰੋਫੈਸ਼ਨ ਵੀ ਬਣਾਉਂਦੇ ਨੇ ਔਰ ਸਾਡਾ ਸਾਡਾ ਮੂਡ ਕਿੰਨਾ ਫਰੈਸ਼ ਹੋ ਜਾਂਦੈ ਸਭ ਕੁਛ ਕੰਮ ਕਰਨ ਤੇ ਵੀ ਚਿੱਤ ਲੱਗਦੈ ਸਾਡਾ ਕਿ ਕੰਮ ਕਰੀਏ ਜਲਦੀ ਜਲਦੀ
ਕਦੀ ਆਪਾਂ ਨੂੰ ਕੱਲਾ ਫੀਲ ਨਹੀਂ ਹੋਣ ਦਿੰਦਾ ਮਿਊਜ਼ਿਕ, ਆਪਾਂ ਹਮੇਸ਼ਾ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੀ
ਸਤਿ ਸ਼੍ਰੀ ਅਕਾਲ